ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭਾਅ ਜੀ, ਹੋਰ ਠੀਕ ਹੋ?
ਵਧੀਆ -ਵਧੀਆ, ਵਧੀਆ ਹੋਰ?
ਤਾਜ, ਕਿਵੇਂ ਯਾਦ ਕੀਤਾ?
ਬਸ ਮੈਂ ਕਿਹਾ, ਯਾਦ ਕਰ ਲਈਏ, ਐਤਵਾਰ ਹੈਗਾ ਅੱਜ, ਮੈਂ ਕਿਹਾ ਯਾਦ
ਐਤਵਾਰ ਤਾਂ ਬੀਤ ਗਿਆ, ਹੁਣ ਬੋਲੋ, ਤੁਸੀਂ ਗੱਲ ਕਰਦੇ ਪਏ ਹੋ?
ਉਹ ਬੈਠੇ ਆ ਨਾ ਅਸੀ, ਹਾਂ, ਮਹਿਫ਼ਿਲ ਲਾਈ ਬੈਠੇ ਹਾਂ। ਚੱਲ, ਯਾਦ ਕਰ ਲਈਏ।
ਅੱਛਾ -ਅੱਛਾ, ਚਲੋ ਚੰਗਾ ਕੀਤਾ, ਯਾਦ ਕੀਤਾ ਏ।
ਹਾਂ ਹੋਰ ਸੁਣਾਉ, ਕੀ ਹਾਲ- ਚਾਲ ਨੇ?
ਬਸ ਵਧੀਆ ਠੀਕ ਹੈ, ਕਿਰਪਾ ਹੈ, ਮਹਾਰਾਜ ਦੀ ਚੜ੍ਹਦੀਕਲਾ ਕਲਾ ਹੈ ਜੀ।
ਠੀਕ ਹੈ ਜੀ, ਹੋਰ ਘਰ ਪਰਿਵਾਰ ਸਭ ਠੀਕ -ਠਾਕ?
ਸਭ ਠੀਕ ਹੈ, ਸਭ ਠੀਕ ਹੈ, ਸਭ ਠੀਕ ਹੈ, ਸਭ ਮਹਾਰਾਜ ਦੀ ਮਿਹਰ ਹੈ।
ਹੋਰ, ਹੋਰ ਸੁਣਾਉ ਨਵੀਂ ਤਾਜੀ, ਗਰਮੀ ਪੈ ਰਹੀ ਹੈ, ਬਾਰਿਸ਼ਾਂ ਹੋ ਰਹੀ ਕਿ ਨਹੀਂ?
ਬਾਰਸ਼ਾਂ ਅਜੇ ਕਿੱਥੇ, ਮਾੜੀ ਹਲਕੀ ਫੁਲਕੀ ਜੀ ਹੁੰਦੀ ਹੈ, ਉਹ ਫੁਆਰਾ ਜਿਹਾ ਚਲਾ ਕੇ ਚਲਾ ਜਾਂਦਾ।
ਅੱਛਾ। ਸਾਡੇ ਇੱਧਰ ਤੇ ਬਾਰਿਸ਼ਾਂ ਹੀ ਹੋ ਰਹੀ, ਦਬਾਅ ਕੇ ਹੁੰਦੀ ਹੈ ਪਾਣੀ ਭਰੀ ਜਾਂਦਾ ਹੈ।
ਅੱਛਾ,
ਨੱਕੋ -ਨੱਕ ਪਾਣੀ ਭਰ ਜਾਂਦਾ, ਜਾਣ ਦੀ ਜਗ੍ਹਾ ਹੀ ਨਹੀਂ ਮਿਲਦੀ।
ਬਾਰਿਸ਼, ਏਥੇ ਰੈਗੂਲਰ ਨਹੀਂ ਹੋ ਰਹੀ।
ਏਧਰ ਤੇ ਰੈਗੂਲਰ ਹੋ ਰਹੀ ਏ, ਸਾਡੇ ਇੱਧਰ
ਇਧਰ ਰੈਗੂਲਰ ਹੋ ਰਹੀ ਹੈ, ਪੂਰਾ ਪਾਣੀ -ਪਾਣੀ ਹੋ ਜਾਂਦਾ ਚਾਰੋਂ ਪਾਸੇ।
ਅੱਛਾ-ਅੱਛਾ।
ਹਮਮ, ਬਾਰਿਸ਼ਾਂ ਹੁਣ ਸ਼ੁਰੂ ਹੋ ਗਈਆਂ ਨੇ।
ਅਜੇ ਤੇ ਬਾਰਿਸ਼ਾਂ, ਸ਼ੁਰੂ ਹੀ ਨਹੀਂ ਹੋਈਆਂ ਤੇ ਦੱਸੀ ਹੋਈ ਸੀ, ਤਾਂ ਹੋਈ, ਏ ਵਟਸਐਪ ਨੈੱਟ 'ਤੇ
ਹਾਂ, ਕੱਲ ਦੀ ਵੀ ਬਾਰਿਸ਼ ਦੱਸੀ ਦੀ ਹੈ। ਹਾਂ, ਕੱਲ ਸਵੇਰ ਦੀ ਬਾਰਿਸ਼ ਦੱਸੀ ਦੀ ਹੈ।
ਸਵੇਰੇ, ਕਿੰਨੇ ਵਜੇ ਦੀ?
ਸਵੇਰੇ ਸੱਤ-ਅੱਠ ਵਜੇ ਸ਼ੁਰੂ ਹੋ ਜਾਏਗੀ। ਮੌਸਮ ਠੀਕ, ਅੱਜ ਠੰਡਾ ਮੌਸਮ ਇਹ। ਹਾਂ, ਦੱਸੀ ਰ ਕੱਲ ਦੇ ਬਾਰੇ
ਚਲੋ ਹੋ ਜੇ ਅੱਛੀ ਗੱਲ ਹੈ, ਇੱਰ ਦੀ ਰਾਹਤ ਮਿਲ ਜਾਏ ਗਰਮੀ ਤੋਂ ਹੋਰ ਕੀ ਹੈ।
ਹਾਂ, ਉਹ ਤੇ ਹੈ ਹੀ।
ਜ ਬਰਸਾਤ ਹੋ ਗਈ ਤੇ ਚਲੋ ਨਾਲੇ ਮੱਛਰ ਵੀ ਤਿਆਰ ਖੜਾ ਏ। ਮੱਛਰ ਤਿਆਰ ਹੋਏਗਾ ਉਹ ਸੋਨ ਵੀ ਨੀ ਨੀ ਦੇਗਾ।
ਹਾਂ। ਬਿਮਾਰੀਆਂ ਵੀ ਤਿਆਰ ਹੋਇਆਂ ਨਾਲ ਹੀ।
ਉਹ ਤੇ ਹੈ ਹੀ ਸਰ ਜ ਬਰਸਾਤ ਹੈਗੀ ਮੱਛਰ ਹੈਗਾ, ਮੱਛਰ ਹੈਗੇ ਤੇ ਬੀਮਾਰੀ ਤੈਯਾਰ ਹੈ ਇਹਦੇ ਨਾਲ।
ਹੂੰ। ਹੋਰ ਸੁਣਾਓ, ਤੁਹਾਡੇ ਉਧਰ ਮੌਸਮ ਕਿਹੋ ਜਿਹਾ ਹੈ?
ਸਾਡੇ ਦੇ ਮੌਸਮ ਦੇ ਪਤਾ ਨੀ ਚੱਲਦਾ ਕਦੀ ਗਰਮ ਹੋ ਜਾਂਦਾ, ਕਦੀ ਠੰਡਾ ਹੋ ਜਾਂਦਾ।
ਅੱਛਾ।
ਕਦੀ ਬੱਦਲ ਆ ਜਾਂਦਾ, ਬਰਸਾਤ ਹੋਏਗੀ ਕਦੀ ਧੁੱਪ ਨਿਕਲ ਜਾਏਗੀ। ਸਾਨੂੰ ਵੀ ਮੋਸਮ ਦਾ ਪਤਾ ਚੱਲਦਾ ਨੀ ਪਿਆ ਕਿ ਕੇਹਣਾ ਮੋਸਮ ਚਲਦਾ ਪਿਆ?
ਆਓ ਉਸ ਗਰਮੀ ਪੈ ਜਾਂਦੀ ਨਾ ਜਿਆਦਾ ਬਰਸਾਤ ਆ ਜਾਏ ਹਲਕੀ ਜੀ ਦੋ ਮਿੰਟੇ ਗਰਮੀ ਹੋ ਜਾਂਦੀ ਹੈ।
ਜੇ ਹਲਕੀ-ਹੁਲਕੀ ਬਰਸਾਤ ਕਰੇਗਾ ਉਸ ਤੋਂ ਬਾਅਦ ਡਬਲ ਗਰਮੀ ਕਰਦੇਗਾ।
ਹਾਂ, ਇਹੀ ਹੋ ਗੱਲ ਏ ਅਸੀਂ ਐਵੇਂ ਹੀ ਚੱਲਣਾ ਹੈ ਹਫ਼ਤਾ- ਦਸ ਦਿਨ ਐਵੇਂ ਚਲੇਗਾ
ਮੌਸਮ ਦਾ ਕੋਈ ਪਤਾ ਚੱਲਦਾ ਨੀ ਹੈਗਾ।
ਹਾਂ, ਹਫ਼ਤਾ ਦਾ ਦਸ ਦਿਨ ਐਵੇਂ ਹੀ ਚਲੇਗਾ ਹਿਸਾਬ।
ਹੂੰ।
ਹੋਰ ਸੁਣਾਓ ਤੁਸੀਂ।
ਬਾ ਵਧੀਆ ਤੁਸੀਂ ਸੁਣਾਓ ਗਏ ਨੀ ਕਿਤੇ ਅੱਜ?
ਅੱਜ ਕਿਥੇ ਗਏ ਸੀ, ਲੋਕਲ ਹੀ ਘੁੰਮਦੇ ਪਏ ਸੀ ਅੱਜ।
ਅੱਛਾ, ਠੀਕ ਹੈ ਲੋਕਲ ਹੀ।
ਬਜ਼ਾਰੋ ਘਰੋਂ-ਘਰੋਂ ਬਾਜ਼ਾਰ ਗਏ ਆਂ ਬਿਲ ਪਾਸ ਹੋ ਗਿਆ।
ਠੀਕ ਹੈ।
ਹਾਂ। ਤੁਸੀਂ ਕਿਥੇ ਗਏ ਸੀ ਘੁੰਮਣ?
ਹਾਂਜੀ।
ਤੁਸੀਂ ਕਿਥੇ ਗਏ-ਗਏ ਸੀ ਘੁੰਮਣ?
ਘੁੰਮਣ ਗਿਆ ਸੀ ਮੈਂ ਪਰਸੋਂ ਗਿਆ ਸੀ।
ਅੱਛਾ।
ਮੈਂ ਪਰਸੋਂ ਗਿਆ ਜੀ ਹਰਿਦੁਵਰ।
ਅੱਛਾ।
ਹਰਿਦੁਵਾਰ ਇੱਕ ਸੇਵੇਰੇ ਨਿਕਲਿਆ ਅੱਜ। ਸ਼ਾਮੀ ਆਇਆ ਘਰ ਮਜ਼ਾ ਆ ਗਿਆਾਰ ਹਰਿਦੁਵਾਰ ਜਾ ਕੇ ਠੰਡਾ ਪਾਣੀ ਪੂਰਾ ਚੀਲਡ
ਅੱਛਾ, ਨਹਾ ਵੀ ਆਇਓ ਉਹਥੇ
ਹੋਰ ਨਹਾ ਕੇ ਆਏ ਆ, ਇਸ਼ਨਾਨ ਕਰ ਕੇ ਆਏ, ਹਾਂ ਹਰੀਧਵਾਰ ਜਾਕੇ।
ਕਿਦੇ ਤੇ ਗਏ ਸੀ ਬਾਇਕਾ ਤੇ
ਨਾ-ਨਾ ਟ੍ਰੇਨ। ਬੁਕ ਕਿੱਤੇ ਸੀ ਚਾਰ-ਪੰਜ ਯਾਰ-ਦੋਸਤ ਹੈਗੇ ਸੀ ਅਸੀਂ। ਚਾਰੋ ਗਏ ਸੀ ਅਸੀਂ ਹਾਂ। ਟ੍ਰੇਨਾਂ ਚ ਗਏ ਟ੍ਰੇਨਾਂ ਚ ਆ ਗਏ ਵਾਪਸ ਹਾਂ।
ਕਿਨਾ ਕੁ ਲਗਿਆ ਕਿਰਾਇਆ ਕੁਰਯਾ
ਕਿਰਾਯਾ ਦੋ ਸੌ ਰੁਪਏ ਤਾ ਸਾਰੀ ਏ।
ਦੋ ਸੋਂ ਰੁਪਏ ਟਿਕਟ।
ਹੋਰ
ਆਨ ਜਾਨ
ਆਨ ਜਾਨ ਨੀ, ਜਾਨ-ਜਾਨ ਟ੍ਰੇਨ ਸਾਡੀ ਵਧੀਆ ਏ ਨਾ।
ਅੱਛਾ, ਅੱਛਾ, ਅੱਛਾ, ਅੱਛਾ।
ਹਾਂ ਟ੍ਰੇਨ ਵੀ ਸੀਟ ਵਾਇਜ਼ ਬੁੱਕ ਕਰਾਈ ਦੀ ਸੀ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
ਵਧੀਆ ਸੀਟ ਸੀ, ਆ ਅੰਦਰ ਜਾ ਕੇ ਠੀ ਪਹਿਲੇ ਆਪਾਂ ਕਰਾਈ ਜਨਰਲ ਟਿਕਟ।
ਅੱਛਾ।
ਸਾਨੂੰ ਸੀਟ-ਸੀਟ ਨਾ ਮਿਲੇ ਫਿਰ ਟੀਸੀ ਨੂੰ ਫੜਾਏ ਪੈਹੇ। ਪੰਜ ਸੌ ਰੁਪਏ, ਉਹਨੇ ਸੀਟ ਦਵਾ ਕੇ ਅੰਦਰ ਬੈ ਕੇ ਗਏ ਆਰਾਮ ਨਾਲ। ਮਜ਼ਾ ਆ ਗਿਆ।
ਤੇ ਭਾਜੀ ਕਿੰਨੇ ਕੁ ਘੰਟੇ ਲੱਗਦੇ ਹਰਿਦੁਆਰ ਜਾਨ ਤੇ?
ਹਰਿਦੁਆਰ ਜਾਨ ਦੇ ਮੁਸ਼ਕਿਲ ਨਾਲ ਪੋਨੇ ਦੋ ਘੰਟੇ।
ਪੋਨੇ ਦੋ ਘੰਟੇ, ਫੇਰ ਤੇ ਠੀਕ ਏ।
ਹਾਂ ਜਾਦਾ ਟਾਈਮ ਨੀ ਲਗਦਾ, ਟ੍ਰੇਨ ਬੋਤ ਫਾਸਟ ਸੀ।
ਅੱਛਾ ਜੀ।
ਹਾਂ, ਬਾਕੀ ਭੀੜ ਬੋਤ ਏ।
ਹਰਦੁਆਰ?
ਹਰਦੁਆਰ ਬੋਤ ਜ਼ਿਆਦਾ ਭੀੜ ਏ।
ਅੱਛਾ ਜੀ, ਉਹ ਲੋਕੀ ਜਾਂਦੇ ਨਾ ਇਸ਼ਨਾਨ ਕਰਨ।
ਹਾਂ, ਜਾਂਦੇ ਲੋਕ, ਦੁਨੀਆਂ ਆ ਰਹੀ ਹੈ ਜ ਵੀ ਆਂਦੀ ਵੀ ਏ, ਜਾਂਦੀ ਵੀ ਏ, ਅਈਓ ਲੱਗਿਆ।
ਹੂੰ।
ਭੀੜ ਬੋਤ ਏ।
ਅੱਛਾ ਜੀ।
ਦੇਖੋ ਜੀ, ਇੰਨੀ ਗਰਮੀ ਪੈ ਰੀ ਏ, ਲੋਕੀ ਫੇਰ ਵੀ ਆਂਦੇ ਪਏ ਨੇ।
ਉਹ ਦੇਖੋ ਜੀ, ਜਿੰਨੇ ਜਾਨਾ ਏ, ਜਾਨਾ ਈ ਏ ਤੇ ਇਸਨਾਨ ਕਰਨਾ ਕਰਨਾ ਹੀ ਐ। ਓਨੇ ਗਰਮੀ ਨੀ ਵੇਖਨੀ ਤੇ ਬਰਸਾਤ ਨੀ ਵੇਖਨੀ।
ਹੂੰ, ਉਹ ਤੇ ਹੈ। ਬਸ ਅਸੀਂ ਗਏ ਆਂ ਤੇ ਹੁਨ ਅਗਲੇ ਸਾਲ ਈ ਦੇਖ, ਦੇਖਾਂਗੇ ਗਰਮੀ ਬੋਤ ਪੈ ਰਹੀ ਐ।
ਜਿੱਥੇ ਹਰਿਦੁਆਰ ਨਹਾਂਦੇ ਨੇ ਓਥੇ ਭੀੜ ਭਾੜ ਹੈ ਕੇ ਨਹੀਂ ਹੈ ਨਹਾਣ ਦੀ ਹੂੰ।
ਭੀੜ ਵਾਧੂ, ਦੁਨੀਆਂ ਏਨੀ ਆਂਦੀ ਵੀ ਏ, ਕੋਈ ਹਿਸਾਬ ਹੀ ਨੀ ਐ।
ਅੱਛਾ ਜੀ।
ਹੋਰ ਓਡੀ ਗਰਮੀ, ਓਡੀ ਦੁਨੀਆਂ। ਪੈਰ ਰੱਖਨ ਜਗਹ ਨੀ ਐ।
ਅੱਛਾ।
ਉਹ ਬੁਰਾ ਹਾਲ ਏ। ਟਰੇਨਾਂ ਬੋਤ ਭੀੜ ਏ।
ਤੇ ਟ੍ਰੇਨਾਂ 'ਚ ਭੀੜ ਏ।
ਬੋਤ ਜਾਦਾ।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
ਬੋਤ ਜਾਦਾ ਭੀੜ ਐ ਟ੍ਰੇਨਾਂ 'ਚ।
ਦੇਖੋ ਜੀ ਮੌਸਮ ਈ ਐਸਾ ਏਸ ਟਮ ਹੋਇਆ ਪਿਆ ਲੋਕਾਂ ਨੇ। ਜਾਣਾ ਜਾਣਾ ਫੇਰ ਸਥਾਨ ਤੇ ਨਾਣ ਵਾਸਤੇ।
ਹਾਂ, ਬਾਕੀ ਸਾਡਾ ਪਲੈਨ ਅੱਗੇ ਰਿਸ਼ੀਕੇਸ਼ ਜਾਣ ਦਾ ਸੀ।
ਅੱਛਾ ਜੀ।
ਰਿਸ਼ੀਕੇਸ਼ ਅਸੀ ਗਏ ਨੇ।
ਰਿਸ਼ੀਕੇਸ਼ ਉਸ ਤੋ ਅੱਗੇ ਵੇ।
ਹਾਂ, ਹਰਦੁਆਰ ਤੋਂ ਅੱਗੇ ਰਿਸ਼ੀਕੇਸ਼ ਏ ਓ। ਅੱਧੇ ਘੰਟੇ ਦਾ ਸਾਰਾ ਟ੍ਰੇਨ ਜਾਂਦੀ ਉਦੋਂ ਦੀ ਟੈਂਪੋ ਵੀ ਨਿਕਲ ਜਾਂਦੇ ਨੇ ਕਈ ਵਾਰੀ ਟ੍ਰੇਨ ਵੀ ਜਾਂਦੀ ਐ।
ਟੈਂਪੂ ਵਾਲੇ ਜ਼ਿਆਦਾ ਮੰਗਦੇ ਕਿਰਾਇਆ।
ਹਾਂ ਓ ਓ ਟੈਮ ਵੀ ਲਾਂਦਾ ਫ਼ੇਰ ਜਾਦਾ।
ਹ ਤੇ ਟ੍ਰੇਨ ਨੇ ਲਾਣਾ ਅੱਧਾ ਘੰਟਾ।
ਹਾਂ ਟ੍ਰੇਨ ਲਾਨਾ ਅੱਧਾ ਘੰਟਾ ਓਨੇ ਲਾਨਾ ਇੱਕ ਘੰਟਾ।
ਅੱਛਾ ਰਿਸ਼ੀਕੇਸ਼ ਹੋਰ ਸ਼ਟੇਸ਼ਨ ਐ।
ਰਿਸ਼ਿਕੇਸ਼ ਤੇ ਰਿਸ਼ੀਕੇਸ਼ ਹੈਗਾ।
ਅੱਛਾ ਜੀ ਜੰਕਸ਼ਨ ਤੇ ਨੀ ਹੋਣਾ ਜੰਕਸ਼ਨ ਤੇ ਨੀ ਹੋਣਾ ਐ।
ਨਾ ਨਾ ਨਾ ਨਾ ਲੋਕਲ ਲੋਕਲ ਗੱਡੀ ਚੱਲਦੀ ਓਧਰ ਦੀ। ਹਰਦੁਆਰ ਤੋ ਅਸੀਂ ਗਏ ਸੀ ਸਾਡੇ ਪੱਚੀ-ਪੱਚੀ ਰੁਪਏ ਲੱਗੇ ਸੀ। ਪੱਚੀ-ਪੱਚੀ, ਵੀਹ-ਵੀਹ ਪੱਚੀ ਵਲ ਲੱਗੇ ਸਾਡੇ
ਅੱਛਾ
ਇੱਕ ਬੰਦੇ ਦੇ ਹਰਦੁਆਰ ਤੋਂ ਹਰਦਵਾਰ ਤੋਂ ਰਿਸ਼ੀਕੇਸ਼
ਫੇਰ ਵਾਪਸੀ ਕਿਸ ਟਾਈਮ ਦੀ ਹੋ ਜਾਂਦੀ ਓਥੋਂ
ਹੈਅ
ਓਥੋਂ ਵਾਪਸੀ ਕਿਸ ਟੈਮ ਹੋ ਜਾਂਦੀ ਐ।
ਵਾਪਸੀ ਆਪਾਂ ਸੱਤ ਵਜੇ ਘਰ ਆ ਗਏ ਸੀ।
ਤੇ ਉਦੋਂ ਉਦੋਂ ਕਿੰਨੇ ਵਜੇ ਚੱਲੇ ਓ ਪੰਜ ਵਜੇ
ਅਪ ਆਪਾ ਚੱਲੇ ਆ ਪਹਿਲੇ ਰਿ ਰਿਸ਼ੀਕੇਸ਼ ਸੀ ਨਾ ਰਿਸ਼ੀਕੇਸ਼ ਤੋ ਆਏ ਆਪਾਂ ਚਾਰ ਵਜੇ ਨਿਕਲ ਗਏ ਸੀ ਓਧਰੋਂ ਦੀ, ਚਾਰ ਵਜੇ ਨਿਕਲ ਗਏ ਹਾਂ, ਚਾਰ ਵਜੇ ਨਿਕਲ ਗਏ ਆਪਾਂ ਸਾਡੀ ਅੱਗੇ ਪੰਜ ਵਜੇ ਦੀ ਟ੍ਰੇਨ ਸੀ ਹਰਦੁਆਰ ਤੋਂ
ਅੱਛਾ ਜ
ਜਗਾਦਰੀ ਹਾਂ ਆਪਾਂ ਪੰਜ ਵਜੇ ਬੈਠੇ ਆ ਸੱਤ ਵਜੇਰ ਘਰ ਆ ਗਏ।
ਬਸ ਦੋ ਘੰਟੇ ਲੱਗਦੇ।
ਹਾਂ ਦੋ ਘੰਟੇ ਲਗ ਜਾਂਦੇ ਨੇ।
ਅ ਤੇ ਠੀਕ ਏ।
ਹਾਂ ਠੀਕ ਐ ਹੋਰ ਇੱਕ ਦਿਨ ਆਣਾ ਜਾਣਾ ਹੋ ਜਾਂਦਾ ਆ।
ਬਸ ਗੱਲ ਐਹ ਨ ਉਥੋ ਟ੍ਰੇਨ ਰਾਈਟ ਟਾਈਮ ਮਿਲਣੀ ਚਾਹੀਦੀ ਐ।
ਅਛਾ ਹਾਂ ਅੱਜ ਕੱਲ ਨਾ ਮੋਬਾਇਲਾ ਚ ਐਪ ਚਲੀ ਦੀ ਐ। ਪਤਾ ਲਗ ਜਾਦਾ ਟ੍ਰੇਨ ਕਿੱਥੇ ਖੜੀ ਐ। ਬੰਦਾ ਉਸ ਹਿਸਾਬ ਨਾਲ ਟਿਕਟ ਬੁੱਕ ਕਰਦਾ ਉਸ ਹਿਸਾਬ ਨਾਲ ਨਿਕਲਦਾ ਸਾਰੀ ਗੱਲ ਤੇ ਐਹ ਹੈਗੀ। ਬੱਸ ਸਫ਼ਰ ਵਧੀਆ ਹੋ ਗਿਆ।
ਚਲੋ ਸਫ਼ਰ ਵਧੀਆ ਹੋਣਾ ਚਾਹੀਦੇ।
ਹਾਂ ਜ਼ਿਆਦਾ ਖ਼ਰਚਾ ਵੀ ਨਈ ਆਇਆ, ਮਜ਼ੇ ਦਾ ਮਜ਼ਾ ਆ ਗਿਆ।
ਤੇ
ਕੁਛ ਕ ਪੰਜ ਸੌ ਦਾ ਬੰਦਾ ਵੀ ਨੀ ਪੈਂਦਾ।
ਚ ਠੀਕ ਹੈ।
ਹੋਰ ਆਣਾ ਜਾਣਾਸ ਪੰਜ ਸੌ ਚ ਬੜਾ ਵਧੀਆ ਹੋ ਜਾਂਦਾ।
ਪੰਜ ਸ ਬੰਦਾ ਆਉਣਾ ਬਹੁਤ ਵਧੀਆ। ਹੋਰ ਤੁਸੀਂ ਚਲੋ ਕਿਸ ਦਿਨ ਬਣਾਓ ਪ੍ਰੋਗਰਾਮ।
ਆ ਬਣਾਵਾਂਗੇ ਜੀ ਅੱਜ ਉਹ ਰਾਸੀੀ ਜਾਣਾ ਤਾਂ ਮੈਂ ਹਰਦੁਵਰ
ਹਾਂ।
ਗੱਲ ਐਸ ਤਰਾਂ ਹੋਈ ਨਾ ਉੱਪਰ ਪਾਇਆ।
ਹਾਂ।
ਕਹਿਣ ਲੱਗਾ, ਜਾਣਾ ਏ। ਮੈਂ ਯਾਰ, ਫਿਰ ਮੈਂ ਕੰਮ ਜਾਣਾ। ਚਲੋ ਕੋਈ ਨੀ। ਓ ਸਵੇਰੇ ਕੰਮ 'ਚ ਜਾਣ ਲੱਗੇ, ਓ ਕੇਂਦੇ, ਬੰਦਾ ਲਗਾ ਈ ਨੀ। ਉਹਨੇ ਮਾਲਕ ਨੇ ਮੈਨੂੰ ਫੋਨ ਵੀ ਨੀ ਕੀਤਾ ਕਿ ਮੈਂ ਬੰਦਾ ਨੀ ਲੱਗਾ ਨਾ ਆਈ ਚਲ ਹੁੰਦਾ ਨਾ ਕਿ ਨਾ ਆਈ ਫਿਰ ਮੈਂ ਚਲਾ ਜਾਂਦਾ ਉੱਥੇ। ਛੁ ਅਜਏ ਹੈ ਹੀ ਸੀ।
ਹਾਂ ਸੰਡੇ ਸੀ ਅਜ।
ਹੂੰ। ਹੋਰ
ਚਲ ਕੋਈ ਨੇ ਫੇਰ ਕਦੀ ਪ੍ਰੋਗਰਾਮ ਬਣਾਇਆ ਨਾ।
ਹਾਂ ਬਣਾ ਲਾਂਗੇ ਕੇਦੀ ਰੀਆਂ ਐਸ ਮਹੀਨੇ ਮੰੰਦਾ ਵੀ ਹੈਗਾ ਨਾ ਫੇਰ।
ਹਾਂ। ਚਲੋ, ਪ੍ਰੋਗਰਾਮ ਬਣਾ ਲੈਣਾ, ਦੱਸ ਦੇਣਾ ਠੀਕ ਹੈ ਜੀ। ਓਕੇ ਸਤਿ ਸ੍ਰੀ ਅਕਾਲ ਜੀ।